ਹੈਲੋ।
ਹਾਂਜੀ।
ਸਤਿ ਸ੍ਰੀ ਅਕਾਲ ਜੀ ਕੀ
ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ ਵਧੀਆ, ਤੁਸੀਂ ਸੁਣਾਓ?
ਬੱਸ ਵਧੀਆ। ਹੋਰ ਕੀ ਕਰ ਰਏ ਸੀ?
ਬਸ ਜੀ ਗਰਮੀ ਬੜੀ ਹੋ ਰੀ ਗਰਮੀ ਤੇ ਨਜ਼ਾਰੇ ਲੈ ਰਏ ਸੀ।
ਅੱਛਾ, ਗਰਮੀ ਦੇ ਵੀ ਨ
ਹੋਰ ਨਜ਼ਾਰੇ ਈ ਏ ਗਰਮੀ ਦੇ ਬਾਰ ਘੁੰਮੋ, ਅੰਦਰ ਨਾ ਬੈਠੋ। ਅੰਦਰ ਜਾਣ ਦਾ ਮਨ ਨੀ
ਅੱਛਾ, ਨਹੀਂ ਤੇ ਤੁਆਡਾ ਘਰ ਤੇ ਖੁੱਲਾ ਡੁੱਲਾ ਏ।
ਖੁੱਲਾ ਤਾਂ ਹੈਗਾ ਬਟ ਗਰਮੀ ਤੇ ਗਰਮੀ ਏ ਨਾ। ਬਹੋਤ ਗਰਮੀ ਏ। ਹੋਰ ਟੈਂਪਰੇਚਰ ਫੋਰਟੀ-ਫਾਈਵ ਡਿਗਰੀ ਜਾ ਰਿਆ।
ਦੇਖੋ ਜਿਹੜਾ ਸੀਜਨ ਏ ਓ ਤੇ ਦੇਖੋ ਰੈਣਾ ਏ ਰੈਣਾ, ਗਰਮੀ ਆਏਗੀ ਤੇ ਗਰਮੀ ਦਾ ਰਏਗਾ। ਸਰਦੀ ਆਏਗੀ ਤੇ ਸਰਦੀ ਦਾ ਰਏਗਾ ਹੂੰ, ਹੁਣ ਸੀਜਨ ਤੇ ਬਰਸਾ ਹਾਂ, ਹੁਣ ਸੀਜਨ ਮੀਂਹ ਦਾ ਹੈਗਾ ਪਰ ਮੀਂਹ ਚਾਲੂ ਈ ਨੀ ਹੁੰਦੇ ਪਏ।
ਹੂੰ, ਹੁਣ ਤਾਂ ਹੈ ਮੀਂਹ ਪਏ ਤੇ ਠੰਡ ਪਵੇ ਥੋੜ੍ਹੀ।
ਹਾਂ।
ਮੀਂਹ ਆਂਦਾ ਤੇ ਥੋੜ੍ਹਾ ਆਂਦਾ, ਥੋੜਾ ਆਂਦਾ ਤੇ ਹੋਰ ਗਰਮੈਸ਼ ਹੋ ਜਾਂਦੀ।
ਓਦੋ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਓ ਮੈਂ ਤੁਆਡੇ ਕੋਲ ਫਰਸੀ਼ ਸਲਵਾਰ ਦਾ ਪੁੱਛਣਾ ਸੀ। ਹਾਂਜੀ, ਅੱਜ-ਕਲ ਬੜਾ ਟਰੈਂਡ ਚੱਲਦਾ ਪਿਆ ਨਾ ਓਦਾਂ।
ਤੇ ਬੌਤ ਐ ਅਚੁਲੀ ਐ ਗੱਲ ਏ ਕਿ ਮੈਂਨੂੰ ਨਾ ਸਟਿਚਿੰਗ ਛੋੜਦੇ ਕਾਫੀ ਟਾਈਮ ਹੋ ਗਿਆ ਫੇਰ ਵੀ ਥੋੜਾ ਗੈਸ ਤੇ ਹੈਗਾ ਈ ਏ।
ਨਹੀਂ ਤੇ ਮਤਲਬ ਕੀ ਤੁਸੀਂ ਕਿਸੇ ਕੋਲੋਂ ਸਵਾਂਦੇ ਓ?
ਅ ਨਹੀਂ ਮੈਂ ਐਚੁਲੀ ਮੈਨੂੰ ਐ ਫਰਸ਼ੀ ਸਲਵਾਰ ਪਸੰਦ ਈ ਨੀ ਆਈ। ਮੈਨੂੰ ਮੈਂ ਦੂਸਰੇ ਨੂੰ ਦੇਖ ਕੇ ਅੱਛੀ ਲੱਗਦੀ ਏ ਬਟ ਆਪਣੇ ਆਪ ਨੂੰ ਮੈਂ ਅੱਛੀ ਨੀ ਲੱਗਦੀ।
ਮੇਵੀ ਮੇਰੀ ਗੁੜੀਆਂ ਵੀ ਕਹਿ ਰਹੀ ਸੀ, ਕਿ ਮੰਮੀ ਮੈਨੂੰ ਫਰਸ਼ੀ ਸਲਵਾਰ ਲੈਣੀ ਆ ਤੇ ਮੇਵੀ ਰੇਡੀਮੇਡ ਦੇਖੇ ਨਾ ਤੇ ਮੈਨੂੰ ਰੇਡੀਮੇਡ ਚ ਤੇ ਦੇਖੋ ਜਰਾ ਵੀ ਮਜ਼ਾ ਨੀ ਆਇਆ।
ਨਈ ਫਰਸ਼ੀ ਸਲਵਾਰ ਤੁਸੀਂ ਆਪਣੀ ਤਿਆਰ ਕਰਾ ਸਕਦੇ ਓ। ਇਹਦਾ ਕੀ ਪਹੁੰਚਾ ਛੋਟਾ ਹੁੰਦਾ, ਤੇ ਚੌੜਾ ਹੁੰਦਾ। ਕਮ ਸੇ ਕਮ ਅ ਪੰਜ ਸੱਤ ਇੰਚ ਦਾ ਪਹੁੰਚਾ ਹੁੰਦਾ ਚੋੜਾ।
ਹਾਂ,
ਕਾਫ਼ੀ ਚੋੜਾ ਪੋਂਚਾ ਹੁੰਦਾ ਉਂਝ ਪੋਂਚਾ ਛੋਟਾ ਹੁੰਦਾ ਸੱਤ ਇੰਚ ਦਾ ਪੋਂਚਾ ਹੁੰਦਾ। ਬਸ ਉਸ ਤਰ੍ਹਾਂ ਜਿਸ ਤਰ੍ਹਾਂ ਆਮ ਸਲਵਾਰ ਸੀ ਦੀ ਏ। ਪੋਂਚੇ ਰੱਖ ਕੇ ਕੁੰਦੇ ਕੱਟ ਕੇ ਪਰ, ਇਹ ਚ ਥੋੜਾ ਇਹ ਘੱਟ ਕੱਪੜੇ ਚ ਵੀ ਬਣ ਜਾਂਦੀ ਐ
ਅੱਛਾ ਫਿਰ ਵੀ ਮਤਲਬ ਕਿ ਆ ਕਿੰਨਾ ਕੁ ਲੱਗ ਜਾਂਦਾ ਹੈਗਾ, ਚਾਰ ਮੀਟਰ ਜਾਂ ਪੰਜ ਮੀਟਰ ਲੱਗਦਾ ਕੱਪੜਾ
ਪੰਜ ਮੀਟਰ ਹਾਂ ਬੱਚਾ ਐ ਬੱਚੇ ਦੇ ਅਕੋਰਡਿੰਗ ਤੇ ਚਾਰ ਸਾਢੇ ਚਾਰ ਚ ਬਣ ਜੇਗਾ ਬੱਚੇ ਦਾ। ਅਗਰ ਲੇਡੀਜ਼ ਦਾ ਬਣਾਣਾ ਐ ਤੇ ਪੰਜ ਮੀਟਰ ਤੇ
ਅੱਛਾ ਤੇ ਹੈ ਕੋਈ ਤੁਹਾਡਾ ਮਤਲਬ ਕੀ ਪਹਿਚਣ ਚ ਹੈਗਾ, ਕੋਈ ਟੇਲਰ ਜਿਹੜਾ ਮਤਲਬ ਕਿ ਵਧੀਆ ਤੁਹਾਨੂੰ ਵਿਸ਼ਵਾਸ ਹੋਏ ਕੇ ਅੱਛੀ ਸੀ ਕੇ ਦੇਗਾ।
ਟੇਲਰ ਤੇ ਦੇਖੋ ਟੇਲਰ ਤੇ ਹੈਗੇ ਨੇ ਬਥੇਰੇ ਸਵਾਈ ਦੇ ਵੀ ਨੇ ਬਟ ਮੈਂ ਅੱਜ ਦਿਨ ਤੱਕ ਫਰਸ਼ੀ ਸਲਵਾਰ ਸਵਾਈ ਨੀ ਐ ਮੈਂ ਆਪਣੇ ਸੀ ਲੈਂਦੀ ਆ ਆਪੇ, ਟਾਈਮ ਪਾਸ ਵਾਸਤੇ ਆਪਣੇ ਆਪ ਹੁਣ ਕਾਫੀ ਟਾਈਮ ਹੋਇਆ ਮੈਂ
ਉਹ ਅੱਜ ਕੱਲ ਤੇ ਦੇਖੋ ਓ ਜਿਹੜਾ ਰਿਵਾਜ ਹੋਏ ਬੱਚੇ ਉਹਦੇ ਮਗਰ
ਹਾਂ ਬੱਚੇ ਤੇ ਬੱਚੇ ਤੇ ਪੈਂਦੇ ਨੀ।
ਆਹੋ ਜਿਹੜਾ ਰਿਵਾਜ ਚੱਲਦਾ ਹੋਏਗਾ ਬਸ, ਪਟਿਆਲਾ ਹੋਏਗਾ ਤੇ ਪਟਿਆਲਾ ਪਾਣਾ।
ਸਕਦੇ ਓ ਤੇ ਯੂਟਿਊਬ ਖੋਲੋ ਯੂਟਿਊਬ ਚ ਮਿਲ ਜਾਂਦਾ ਸਾਰਾ
ਆਪਣੇ ਘਰ ਚ ਕੰਮ ਤੋਂ ਈ ਫ਼ੁਰਸਤ ਨੀ ਮਿਲਦੀ ਤੇ ਕਿੱਥੋਂ ਸਟੀਟੀਜ ਕਰਾਂਗੇ, ਘਰਾਂ ਦੇ ਕੰਮ ਮੁੱਕਦੇ ਜੇ ਸਾਰਾ ਦਿਨ
ਸਿਰਨੇ ਨੂੰ ਤੋਂ ਸਟਿਚਿੰਗ ਤੇ ਮੈਂ ਆਪ ਕਰ ਲੈਣੀ ਆ ਆਪਣੇ, ਟਾਈਮ ਨੀ ਮਿਲਦਾ। ਅੱਜ ਕੱਲ ਵੈਸੇ ਵੀ ਬੱਚੇ ਘਰ ਨੇ ਛੁੱਟੀਆਂ ਨੇ, ਟਾਈਮ ਈ ਨੀ ਜੇ ਬਣਾ ਦੋ ਵੋ ਬਣਾ ਦੋਗੇ।
ਫੇਰ ਸਵੇਰੇ ਉੱਠੋ, ਪਹਿਲੇ ਨਾਸ਼ਤੇ ਬਣਾਓ, ਫਿਰ ਦੁਪ ਦੁਪੈਰ ਦਾ ਸੋਚੋ, ਫ਼ਿਰ ਕੋਈ ਪਰੋਣਾ ਆ ਗਿਆ, ਫੇਰ ਉਹਦੀ ਸੋਚੋ
ਬਸ, ਆਈੳ ਈ ਕੁਛ ਹੈ।
ਦੋ ਘੜੀ ਬੰਦੇ ਨੇ ਆਰਾਮ ਵੀ ਕਰਨਾ ਐ, ਹੁਣ ਗਰਮੀ 'ਚ ਸਾਰਾ ਦਿਨ ਤੇ ਰਸੋਈ 'ਚ 'ਚ ਵੜਿਆ ਨੀ ਨਾ ਜਾਂਦਾ। ਹਮਮ ਤੇ ਉਹ ਰਸੋਈ ਛੋੜੋ, ਤੇ ਫ਼ਿਰ ਮਸ਼ੀਨ ਤੇ ਕਿਸ ਤਰ੍ਹਾਂ ਬੰਦਾ ਪੈਰ
ਉਹ ਤਾਂ ਹੈ, ਕੰਮ ਫਿਰ ਵੀ ਕਿਉਂਕਿ ਅੱਜ ਕਲ ਸਟੀਚਿੱਗ ਬਹੁਤ ਜ਼ਿਆਦਾ ਹੋ ਗਈ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਐ ਆਪ ਸੀਣ ਦੀ।
ਹਾਂ ਅੱਜ ਕੱਲ ਤੇ ਬਹੁਤ ਸਹੀ ਗੱਲ ਏ, ਸਵ ਸਵਾਈ ਬਹੁਤ ਜ਼ਿਆਦਾ ਹੈਗੀ ਹੈ, ਸਾਡੇ ਇੱਥੇਏੇੇੇ ਸਾਦੇ ਸੂਟ ਦੀ ਵੀ ਕਿੰਨੀ ਚਾਰ ਸੌ, ਪੰਜ ਸੌ ਰੁਪਏ ਸਵਾਈ ਲੈ ਲੈਂਦੇ ਨੇ ਸਾਡੇ ਸਿੰਪਲ ਸੂਟਾਂ ਦੀ ਵੀ। ਠੀਕ
ਨਹੀਂ ਇੱਥੇ ਇੰਨੀ ਤੇ ਨੀ ਹੈ, ਟੇਲਰ ਤੇ ਲੈ ਰਹੇ ਨੇ ਇਤਨੀ ਲੇਕਿਨ ਜ ਜੇ ਸਪੀਡ ਟ੍ਰੇਲਰ ਹੁੰਦੇ ਨੇ ਤੇ ਕੱਟ ਲੈ ਲੈਂਦੇ ਨੇ।
ਹਮਮਮਮ ਪਰ ਸਾਨੂੰ ਫੇਰ ਉਹ, ਮਤਲਬ ਕੀ ਪੰਜਾਬ ਅੱਕਣ ਦਾ ਟੇਸਟ ਨੀ ਮਿਲਦਾ ਤਾਵੀ ਕੱਪੜਿਆ 'ਚ ਟਾਵਾਂ ਟਾਵਾਂ ਹੈਗਾ ਕੁਈ
ਹਮ, ਕਿਉਂਕਿ ਜਿੱਧਰ ਦਾ ਜਿਹੋ ਜਿਹਾ ਰਿਵਾਜ
ਹਾਾਾਾਾਂ ਓ ਤੇ, ਮਤਲਬ ਕੀ
ਸਾਡੇ ਪੰਜਾਬ 'ਚ ਤੇ ਇਸ ਤ ਟਾਈਮ ਫਰਸ਼ੀ ਸਲਵਾਰ ਬਹੁਤ ਚੱਲ ਪਟਿਆਲਾ ਨਹੀਂੀ ਚੱਲ ਰਹੀ ਅੱਜ ਕੱਲ੍ਹ, ਫਰਸ਼ੀ ਦਾ ਹੀ ਫੈਸ਼ਨ ਹੈਗਾ।
ਹਾਂ ਉਹੀ ਤਾਂ ਕਹਿ ਰਹੀ ਆ ਨਾ, ਜਿਹੜੀ ਚੀਜ਼ ਚੱਲਦੀ ਹੁੰਦੀ ਹੈ ਨਾ ਦੁਨੀਆਂ ੳਦੇ ਪ ਛੇ ਪੱਜਦੀ ਹੈ, ਹਾਂ ਕਦੀ ਕਹਿੰਦੇ ਨੇ ਪਲਾਜ਼ੋ ਵਾਲੇ ਸੂਟ ਚੱਲਦੇ ਪਏਣੇ, ਕਦੀ ਫਰਸੀ ਸਲਵਾਰ ਆ ਗਈ।
ਹਹ, ਹੁਣ ਫਲੇਅਰ ਚੱਲੇ ਸਨ, ਹੁਣ ਫਲੇਅਰ ਦਾ ਫੇਰ ਥੋੜਾ ਟਰੈਂਡ ਘੱਟ ਹੋ ਗਿਆ, ਹੁਣ ਫਰਸ਼ੀ ਸਲਵਾਰ ਦਾ ਟਰੈਂਡ ਹੋ ਗਿਆ ਜਿਹੜਾ
ਹਾਂ ਵਿਆਹ, ਪਰ ਵਿਆਹ ਵਾਚ ਤੇ ਇੰਨਾ ਵਧੀਆ ਲੱਗਦਾ ਨਾ ਤੇ, ਛੋਟੇ ਮੋਟੇ ਫੰਕਸ਼ਨਾਂ 'ਚ ਵਧੀਆ ਲੱਗੇ। ਹਾਂ
ਵਿਆਹਾਂ ਦੇ ਜਿਹੜੇ ਐਕਸਟਰਾ, ਹਾਂ ਐਕਸਟਰਾ ਫੰਕਸ਼ਨ ਹੁੰਦੇ ਨੇ ਉਹਨਾਂ 'ਚ ਪਾਏ ਜਾ ਸਕਦੇ।
ਹਾਂ, ਮੈਂ ਜਿਸ ਤਰ੍ਹਾਂ ਕਿ ਛੋਟਾ ਮੋਟਾ ਹਲਦੀ ਦੀ ਰਸਮ ਹੋ ਗਈ ਹੈ।
ਹਾਂ, ਹਾਂ ਜਗੋ ਜਾਗੋ ਵਗੈਰਾ ਹੋ ਗ ਇਹਨਾਂ 'ਚ ਸੂਟ ਹੀ ਚੱਲਦਾ ਹੈ, ਇਹਨਾ ਵਾਸਤੇ ਠੀਕ ਹੈ ਆਹ ਜਿਹੜਾ ਮੇਨ ਫੰਕਸ਼ਨ ਦਾ ਵਿਆਹ ਦਾ, ਉਹਦੇ ਵਾਸਤੇ ਤਾਂ ਫਿਰ ਫੈਸੀ ਚੱਲਦਾ।
ਹਮ ਹਮ ਸਹੀ ਗੱਲ ਹੈਗੀ, ਚਲੋ ਕੋਈ ਨੀ ਮੈਂ
ਨਹੀਂ ਜੇ ਤੁਸੀਂ ਆਪੇ ਸਿਲਣਾ ਚਾਹੁੰਦੇ ਹੋ ਤੇ, ਅੱਠ ਇੰਚ ਦਾ ਪਹੁੰਚਾ ਰੱਖ ਲੋ।
ਅੱਛਾ।
ਪਹੁੰਚਾ ਡਬਲ ਕਰ ਲੋ, ਜਿੰਨੀ ਬੱਚੇ ਦੀ ਲੈਂਥ ਹੈ, ਲੈਂਥ ਦੇ ਅਕੋਰਡਿੰਗ ਚੌੜਾਈ ਅੱਠ ਇੰਚ ਰੱਖ ਲੋ, ਪਿੱਛੇ ਦੂਸਰੇ ਕੱਪੜੇ 'ਚ ਖੁੰਦੇ ਰੱਖ ਲੋ। ਕੁੰਦੇ ਦੀ ਕਟਿੰਗ ਜਿਸ ਤਰ੍ਹਾਂ ਆਮ ਸਲਵਾਰ ਦੀ ਕਟਿੰਗ ਹੁੰਦੀ ਹੈ ਐਵੇ, ਬਸ ਇਹਦੇ ਵਿੱਚ ਪਹੁੰਚਾ ਥੋੜਾ ਚੋੜਾ ਕੱਢ ਲਓ। ਕਿ ਇਹ ਇਹਦਾ ਚਲ ਨਾ ਫਲੇਅਰ ਨੀ ਆਉਂਦਾ ਇਨਾ, ਫਰਸ਼ੀ ਸਲਵਾਰ ਦਾ, ਫਲੇਅਰ ਘੱਟ ਹੁੰਦਾ।
ਅੱਛਾ, ਤੇ ਤੁਸੀਂ ਤੇ ਮਤਲਬ ਫੇਿਰ ਆਪੇ ਮਤਲਬ ਕੀ ਸੀਤੇ ਕੋਈ ਆਪਣਾ?
ਹਾਂ ਸ਼ ਸਿਤਾਂ ਹੈ ਕਾਫੀ ਟਾਈਮ ਪੈਲੇ, ਹੁਣ ਕਾਫੀ ਟਾਈਮ ਮੈਂ ਨ ਨਹੀਂ ਸਿਤਾ, ਸਿੰਦੀ ਸੀ ਮੈਂ ਆਪਣੇ ਆਪ ਹੀ ਸੀ ਲੈਂਦੀ ਸੀ। ਐਦ ਤਕ ਲਾਈਨਿੰਗ ਵਾਲੇ ਵੀ ਸੀ ਲੈਂਦੇ ਸੀ ਬਟ ਹੁਣ ਕਾਫੀ ਟਾਈਮ ਹੋ ਗਿਆ ਐਕਚੂਲੀ ਮੈਂ ਟੀਚਿੰਗ ਲਾਈਨ 'ਚ ਆ ਮੇਰੇ ਕੋਲ ਟਾਈਮ ਨਹੀਂ ਹੈਗਾ
ਅੱਛਾ ਫਿਰ ਉਹੀ ਤੇ ਗੱਲ ਨਾ ਇਧਰੋਂ ਟੀਚਿੰਗ ਹੋ ਗਈ ਉਧਰੋਂ ਘਰ ਸੰਭਾਲਣਾ ਹੋ ਗਿਆ ਓਧਰੋਂ ਬੱਚੇ ਸੰਭਾਲਣੇ ਹੋ ਗਏ
ਇਸ ਕਰਕੇ ਟਾਈਮ ਹੀ ਨੀ ਮਿਲਦਾ ਸਟਿਚਿੰਗ ਵਾਸਤੇ ਫਿਰ ਕਰਵਾ ਲਈ ਦਾ ਜੀ ਟੋਟਲੀ ਜ਼ਿਆਦਾਤਰ ਕੋਸ਼ਿਸ਼ ਅੱਜ ਕੱਲ ਨਹੀਂ ਕਰਨੀ ਰੈਡੀਮੇਡ ਲੈਣ ਦੀ
ਵੈਸੇ ਹਾਂ ਸਹੀ ਗੱਲ ਹੈ ਅੱਜ ਕੱਲ੍ਹ ਤੇ ਔਨਲਾਈਨ ਦਾ ਵੀ ਬਹੁਤ
ਔਨਲਾਈਨ ਬਸ ਔਨਲਾਈਨ ਹੀ ਮੈਂ ਲੈ ਲੈਂਦੀ ਹਾਂ ਬਟ ਔਨਲਾਈਨ ਟਾਈਮ ਪਾਸ ਹੀ ਜੇ ਤੁਸੀਂ ਕਹੋ ਕਿ ਔਨਲਾਈਨ ਤੁਸੀਂ ਕੱਪੜਾ ਪਾਰਟੀ ਵੇਅਰ ਲੈ ਲਓ ਫੰਕਸ਼ਨ ਵਾਸਤੇ ਲੈ ਲਓ ਤੇ ਉਹ ਨੀ
ਉਹ ਤੇ ਕੀ ਦਿਖਾਉਂਦੇ ਕੁਛ ਹੋਰ ਨੇ ਜਦੋਂ ਘਰ ਆਉਂਦਾ ਤੇ ਚੀਨ ਦਿਖਦਾ ਕੁਛ ਹੋਰ ਹੈ
ਹਾਂ ਫਿਰ ਉਹੀ ਨਾ ਫਿਰ ਉਹੀ ਔਨਲਾਈਨ ਕੀਮਤ ਹੀ ਪੈਂਦੀ ਬੰਦਾ ਪੰਜ ਸੌ ਛੇ ਸੌ ਸੱਤ ਸੌ ਤੱਕ ਦੇ ਹਮ, ਚੀਜ਼ ਲੈਣ ਦੀ ਕੋਸ਼ਿਸ਼ ਕਰਦਾ, ਮਹਿੰਗੀ ਚੀਜ਼ ਔਨਲਾਈਨ ਲੈਣ ਦੀ ਨਹੀ ਕੋਸ਼ਿਸ਼ ਕਰਦਾ, ਖਾਸ ਕਰ ਸੂਟ, ਕਿਉਂਕਿ ਫੈਬਰਿਕ ਦਾ ਪਤਾ ਨਹੀਂ ਲੱਗਦਾ ਪਿਕ 'ਚ ਦੇਖ ਕੇ ਫੈਬਰਿਕ ਨੂੰ 'ਚ ਪਤਾ ਨੀ ਲੱਗਦੀ
ਤੇ ਉਹੀ ਮੇਰੀ ਗੁੜੀਆ ਕਹਿ ਰਹੀ ਸੀ ਮੰਮੀ ਮੈਂ ਔਡਰ ਕਰਦਾ ਔਨਲਾਈਨ ਮੈਂ ਕਿਹਾ ਤੂੰ ਪਹਿਲੇ ਔਨਲਾਈਨ ਔਡਰ ਕਰੇਗੀ ਦਸ ਦਿਨ ਬਾਅਦ ਉਹ ਆਏਗਾ
ਆਪਣੀ ਪੋਕਟ ਦੇਖ ਕੇ ਹਮਮ ਕੋਸ਼ਿਸ਼ ਇਹ ਕਰਨੀ ਕਿ ਸਟਾਰਟਿੰਗ ਤੋਂ ਪੰਜ ਛੇ ਸੌ ਦੀ ਹੀ ਔਨਲਾਈਨ ਕਰੋ ਸ਼ੋਪਿੰਗ ਸੂਟ ਦੀ ਕਿ ਪਹਿਲੇ ਦੇਖਲੋ ਫੈਬਰਿਕ ਕਿਹੋ ਜਿਹਾ ਆਇਆ ਫੇਰ ਅੱਗੋਂ ਲਵੋ ਖੈਰ ਮੈਂ ਤੇ ਔਨਲਾਈਨ ਜਿੰਨੀ ਵੀ ਸ਼ੋਪਿੰਗ ਕੀਤੀ ਅੱਜ ਤੱਕ ਸੂਟਾਂ ਦੀ ਠੀਕ ਠੀਕ ਹੈ ਕਿਉਂਕਿ ਮੈਂ ਸੌ ਮੈਂ ਜ਼ਿਆਦਾ ਕੋਸਟਲੀ ਮੈੰ ਮੰਗਉਂਦਾ ਨੀ
ਹਮ ਹੂੰ
ਮੈਂ ਆਪਣੀ ਲਿਮਿਟ ਦੇ ਅਕੋਰਡਿੰਗ ਮੰਗਵਾਉਣੀ ਹਾਂ ਪਰ ਠੀਕ ਠੀਕ ਨੇ ਮਾੜੇ ਵੀ ਨਹੀਂ ਆਉਂਦੇ
ਉਈ ਨਾ ਆਪ ਜੋ ਦੇਖੋ ਜਿਹੜਾ ਰੇਡੀਮੇਡ ਹੁੰਦਾ ਨਾ ਉਹਦੇ ਹਾਂਜੀ ਪਤਾ ਲੱਗ ਜਾਂਦਾ ਵੀ ਇਹ ਰੇਡੀਮੇਡ ਚੀਜ਼ ਹੈਗੀ ਔਰ ਜੇ ਟੇਲਰ ਓਹਦੀ ਸਿਵਾਈ ਹੁੰਦੀ ਹੈ ਨਾ ਉਹਦੀ ਚੀਜ਼ ਹੀ ਰੰਗਤ ਫੱਬਤ ਅਲੱਗ ਹੁੰਦੀ ਹੈ
ਫੈਬਰਿਕ ਅਸੀਂ ਆਪਣੀ ਚੋਇਸ ਦਾ ਲੈਂਦੇ ਹਾਂ ਦੇਖ ਕੇ ਕਲਰ ਆਪਣੀ ਚੋਇਸ ਦਾ ਲੈਂਦੇ ਹਾਂ, ਫਿਰ ਸਟਿਚਿੰਗ ਆਪਣੀ ਚੋਇਸ ਦੀ ਕਰਾਉਂਦੇ ਹਾਂ ਉਹ ਫਿਰ ਅਲੱਗ ਚੀਜ਼ ਬਣਦੀ ਹੈ ਮਨਪਸੰਦ ਚੀਜ਼ ਬਣਦੀ ਹੈ ਬਟ ਔਨਲਾਈਨ ਦਾ ਹੈ ਕਿ ਸ਼ੋਪਿੰਗ ਅਸੀਂ ਕਰ ਲਈਏ ਫੇਰ ਜਿਹੋ ਜਿਹਾ ਆਏ ਸਾਨੂੰ ਰੱਖਣਾ ਪੈਂਦਾ
ਹੂੰ ਨਹੀਂ ਨਹੀਂ ਆ ਮੁਕ ਤੇ ਓਨਲਾਈਨ ਕਰੋ ਨਾ ਤੇ ਸੈਵਨ ਡੇਜ਼ ਦਾ ਟਾਈਮ ਹੁੰਦਾ ਨਾ ਤੇ ਤੁਸੀਂ ਰਿਟਰਨ ਵੀ ਕਰ ਸਕਦੇ ਹੋ, ਤੇ ਪੈਸੇ ਰਿਟਰਨ ਆ ਜਾਂਦੇ
ਦੇਖੋ ਨਾ ਜੇਕਰ, ਚਾਰ ਪੰਜ ਸੌ ਰੁਪਏ ਦੀ ਚੀਜ਼ ਲਿਆਈਏ ਪਹਿਲੇ ਗਰਮੀ 'ਚ ਕੋਈ ਦੇਣ ਆਏਗਾ, ਫਿਰ ਉਹਨੂੰ ਰਿਟਰਨ ਕਰਨਾ ਆਏਗਾ, ਫਿਰ ਸਿਰ ਦਰਦੀ ਓਨਲਾਈਨ ਪੇਮੈਂਟ ਦੀ ਪੈ ਜਾਂਦੀ ਹੈ, ਇਸ ਕਰਕੇ ਮੈਂ ਮੰਗਵਾਉਂਦੀ ਹੀ
ਸਾਡਾ, ਮੇਰਾ ਤੇ ਇਹੀਓ ਸਿਸਟਮ ਹੈਗਾ ਜੇ ਮੇਰੇ ਤੇ
ਮੈਂ ਕਦੀ ਰਿਟਰਨ ਕੀਤ ਅਗਰ ਮੈਨੂੰ ਚੀਜ਼ ਪਸੰਦ ਵੀ ਨਹੀਂ ਆਈ ਮੈਂ ਕਰ ਲੈਂਦੀ ਗੁਜ਼ਾਰ ਮੈਂ ਰਿਟਰਨ ਨਹੀ ਕੀਤਾ ਕਦੀ ਵੀ
ਸਾਡੇ ਤੇ ਵਾਕਫ ਬਣ ਗਏ ਨੇ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਕਿੰਨੇ ਪਾਰਸਲ ਆਉਂਦੇ ਨੇ ਘਰੋਂ ਵੀ ਗੱਲਾਂ ਗਾਲਾਂ ਪੈਂਦੀਆਂ ਹਜੇ ਤੇ ਆਏ ਦਿਨ ਨਵਾਂ- ਨਵਾਂ ਪਾਰਸਲ ਆਉਂਦਾ ਪਹਿਲੇ ਉਹ ਦੇਣ ਆਉਂਦਾ।
ਚੀਜ਼ ਲੈਣੀ ਹੈ ਘੱਟ ਪ੍ਰਾਈਜ਼ ਦੀ, ਪਰ ਰਿਟਰਨ ਨੀ ਕੀਤੀ ਕਦੀ।
ਅਸੀਂ ਵੀ ਘੱਟ ਦੀ ਲੈਂਦੇ ਹਾਂ ਪਰ ਨਮਕ ਟਾਈਮ ਨਹੀਂ ਆ ਪਾਉਂਦੀ ਪਰ ਸਮਝ ਨੀ ਆਂਦੀ ਫੇਰ ਉਹਨੂੰ ਰਿਟਰਨ ਵੀ- ਕਰਨੀ ਪੈਂਦੀ ਹੈ।
ਨਹੀਂ ਅਗਰ ਬੱਚਾ ਫਰਸ਼ੀ ਸਲਵਾਰ ਮੰਗਦਾ ਤੇ ਉਹਨੂੰ ਤੁਸੀਂ ਸਟੀਚਿੰਗ ਕਰਾ ਕੇ ਦਓ। ਔਨ ਲਈਨ ਨਾ ਮੰਗਵਾਓ।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
ਕੁੱਛ ਅਗਰ ਆਪ ਤੁਹਾਨੂੰ ਥੋੜੀ- ਬਹੁਤੀ ਤਾਂ ਆ ਗਿਆ ਹੈਗਾ ਸਟੀਚਿੰਗ ਥੋੜੀ ਬਹੁਤੀ ਕਰ ਲੈਂਦੇ ਹੋ ਤੁਸੀਂ- ਤੇ ਕਰਲੋ, ਬਾਕੀ ਜਿਹੜੀ ਥੋੜੀ- ਬਹੁਤੀ ਕਮੀ ਰਹਿੰਦੀ ਯੂਟਿਊਬ ਖੋਲ ਕੇ ਕਰਲੋ।
ਨਹੀਂ ਤੇ ਇਸ ਤਰਾਂ ਹੋਏਗਾ ਨਾ ਅ ਕੋਈ ਆਮ ਮਤਲਬ ਕਿ ਇੱਧਰ ਇੱਕ ਚੱਕਰ ਲੱਗਣ ਵਾਲਾ ਹੈਗਾ ਤੁਹਾਡੇ ਵੱਲ ਤੇ, ਮੈਂ ਕੱਪੜਾ ਭੇਜ ਦੇਵਾਂਗੀ ਤੁਹਾਨੂੰ। ਤੇ ਤੁਸੀਂ ਆਪਣੇ ਅੱਛੇ ਜੇ ਟੇਲਰ
ਹਾਂ ਮੈਂ ਸਟਿਚ ਕਰਾ ਦੇਣੀ, ਮੈਂ ਆਪ ਤੇ ਦੇਖੋ ਕਰ ਨੀ ਸਕਦੀ ਮੇਰੇ ਕੋਲ ਟਾਈਮ ਨਹੀਂ ਹੈ। ਮੈਂ ਤੁਹਾਨੂੰ ਸਟਿਚ ਕਰਵਾ ਕੇ ਦੇਵਾਂਗੀ।
ਹਾਂ ਬਸ ਫੇ ਜੋ ਵੀ ਹੋਏਗਾ, ਅਸੀਂ ਦੇਖ ਲਵਾਂਗੇ ਬਾਦ ਚ ਹੋਰ ਕੇ, ਇੱਕ ਮੈਂ ਦੇਖਿਆ ਸੀ ਨਾ ਮੈਨੂੰ ਮੈਚਿੰਗ ਤੇ ਬਿਲਕੁਲ ਪਸੰਦ ਹੀ ਨਹੀਂ ਆਈ, ਮੈਚਿੰਗ ਤੇ ਅੱਛਾ ਹੀ ਨਹੀਂ ਲੱਗ ਰਿਹਾ ਸੀ ਕੱਪੜਾ।
ਜਿਹੜੀ ਪਰਸ਼ੀ ਸਲਵਾਰ ਹੈ ਨਾ, ਇਹ ਆਲ ਓਵਰ ਹੀ ਚੱਲਦਾ ਮੈਚਿੰਗ ਚ ਨੀ ਚੱਲਦਾ।
ਓਲ ਓਵਰ ਹੋਏ ਨਾ, ਅੱਜ ਕੱਲ ਵੈਸੇ ਪਲੇਨ ਦਾ ਜ਼ਿਆਦਾ ਵਧੀਆ ਲੱਗਦਾ। ਪਲੇਨ ਜਿਹੜਾ ਕੱਪੜਾ ਨਾ ਮੈਂ ਦੇਖਿਆ ਕਈਆਂ ਨੂੰ ਪਾਏ ਵੀ, ਹਾਂ ਬਸ। ਬਸ- ਬਸ ਉਹ ਵੀ ਅੱਛਾ ਜੇਹਾ ਸੀਲਾ,
ਹੂੰ ਅੱਜ ਕੱਲ ਨਹੀਂ ਅੱਜ ਕੱਲ ਉਹ ਚਲਿਆ ਤਾਂ ਫੈਂਡੀ ਸਿਲਕ ਚਲਿਆ ਨਵਾਂ ਕੱਪੜਾ। ਉਹਦੀ ਅੱਛੀ ਲੱਗਦੀ ਹੈ, ਹਾਂ ਉਹਦੀ ਅੱਛੀ। ਅੱਛੀ ਲੱਗਦੀ, ਮੈਂ ਵੀ ਲਿਆਂਦਾ ਇੱਕ ਸੂਟ ਬਟ ਸਟਿਚ ਕਰਵਾਉਣਾ ਹੈ ਕਿਉਂਕਿ ਉਹ ਕੱਪੜਾ ਐਸਾ ਹੈ ਕਿ ਟੇਲਰ ਦੇ ਹੱਥ ਹੀ ਆ ਸਕਦਾ ਹੈ।
ਹੂੰ-ਹੂੰ, ਹੂੰ ਉਹ ਫਿਸਲ ਦਾ ਬੜਾ ਹੈ ਕੱਪੜਾ।
ਹਾਂ- ਹਾਂ ਹਾਂਜੀ ਉਹਨੂੰ ਕਿਉਂਕਿ ਲਾਈਨਿੰਗ ਓਦੇ ਵਿਦੋਟ ਲਾਈਨਿੰਗ ਤਾਂ ਬਣਦਾ ਨੀ ਹੈ। ਉਹ ਹੋਣ ਮਸ਼ੀਨ ਚ ਵੀ ਬੜਾ ਔਖਾ ਆਉਂਦਾ ਹੈ। ਇਸ ਕਰਕੇ ਉਹ ਟੇਲਰ ਕੋਲੋਂ ਈ ਸੂਉਣਾ ਚਾਹੀਦਾ ਓਹ ਕੱਪੜਾ, ਫੈਬਰਿਕ।
ਚਲੋਂ ਕੋਈ ਗੱਲ ਨੀ ਫੇਰ, ਜੋ ਵੀ ਹੋਏਗਾ ਮੈਂ ਤੁਹਾਨੂੰ ਦੱਸਾਂਗੀ। ਜੇ ਮੈਨੂੰ ਸਿਵਾਣਾ ਹੋਏਗਾ ਤੇ ਤੁਸੀਂ ਮੈਨੂੰ ਸਿਵਾ ਦਿਆ ਜੇ, ਠੀਕ ਐ ਨਾ, ਚਲੋ ਸਤਿ ਸ੍ਰੀ ਅਕਾਲ।
ਜੀ ਸਤਿ ਸ੍ਰੀ ਕਾਲ।